ਸਤਿ ਸ੍ਰੀ ਕਾਲ ਜੀ ਕੀ ਹਾਲ ਜੇ
ਜੀ ਤੁਸੀਂ ਦੱਸੋ।
ਬਸ ਠੀਕ ਆ ਵਧੀਆ ਹੋਰ ਸੁਣਾਓ।
ਠੀਕ ਠਾਕ ਵਧੀਆ
ਪਰਿਵਾਰ ਕਿੱਦਾਂ -ਬੱਚੇ
ਜੀ ਠੀਕ।
ਅੱਛਾ ਜੀ
ਹੂੰ। ਨਈ ਆਵੇ ਲੱਗੇ ਆ ਦੁਪਿਆਰ ਦੀ- ਬਣਾਉਣ ਹੁਣ।
ਅੱਛਾ -ਅੱਛਾ ਕੀ ਬਣਾਣ ਲੱਗੇ।
ਅਸੀਂ ਰੋਟੀ ਬਣਾਉਣ ਲੱਗੇ।
ਅੱਛਾ -ਅੱਛਾ ਠੀਕ। ਚਲੋ।
ਹੋਰ -ਹਾਂਜੀ ਹਾਂਜੀ।
ਹਾਂਜੀ -ਹਾਂਜੀ ਕਰ ਫਿਰ ਏ ਨਾ ਰੋਟੀ ਬਾਦ 'ਚੋ ਬਣਾ ਲਿਓ।
ਠੀਕ ਐ। ਕੋਈ ਆਵਾਜ਼ ਅਵੂਜ ਤੇ ਨੀ ਔਂਦੀ।
ਨਈ -ਨਈ ਉਸ ਤਰ੍ਹਾਂ ਮੈਂ ਕੈਣ ਦੀ ਸੀ ਤਲੋ ਅਹ ਆਰਾਮ ਨਾਲ- ਗੱਲ ਕਰੀਏ ।ਹਾਂਜੀ -ਹਾਂਜੀ। ਹੋਰ ਸੁਣਾਓ।
ਹੋਰ ਠੀ- ਕਿਆ ਵਧੀਆ ਏ।
ਹੋ ਗਈਆਂ ਖ਼ਤਮ ਬੱਚਿਆਂ ਦੀਆਂ ਕਿ ਚਲਦੀਆਂ ਪਈ ਐ
ਨਈ -ਨਈ ਸੱਤ ਤਰੀਕ ਤੱਕ ਆ ।ਛੋਟੀ ਦਾ ਲੱਗਣਾ ਏ ਛੇ ਨੂੰ। ਤੇ ਵੱਡੀ ਦਾ ਲੱਗਣਾ ਏ ਸੱਤ ਨੂੰ।
ਅੱਛਾ -ਅੱਛਾ ਠੀਕ ਐ। ਹੋਰ
ਹੋਰ ਠੀਕ ਐ ਵਧੀਆ। ਤੁਸੀਂ ਦੱਸੋ ਕੀ ਕਰੀ ਜਾਂਨੇ?
ਕੁਛ ਨੀ ਬਸ ਏ ਖਲਾਰਾ ਈ ਚੁੱਕ- ਹੁੰਦੇ ਸੀ ।ਘਰ ਦਾ ਕੰਮ ਹਾਂਜੀ ।ਹੋਰ ਸੁਣਾਓ
ਠੀਕ ਐ ਵਧੀ-
ਗਏ ਨੀ ਕਿਤੇ? ਘੁੰਮਣ ਬੱਚਿਆਂ ਨੂੰ ਲੈ ਕੇ।
ਨਈਂ।
ਕਿਉਂ?
ਗਰਮੀ ਬੋਤ ਐ ਤੇ।
ਹਾਂਜੀ ਓ ਤੇ ਹੈ।
ਹਾਂਜੀ -ਹਾਂਜੀ।
ਹੂੰਅ ਚਲੋ -ਘੁਮਾ ਲਿਆਣਾ ਸੀ ਬੱਚਿਆਂ ਨੂੰ ਕਿਤੇ।
ਹਾਂ ਖੜਦੇ ਇਹਨਾਂ ਨੂੰ ਵੰਡਰਲੈਂਡ
ਹਾਂ ਵੰਡਰਲੈਂਡ ਦੀ ਟਿਕਟ ਹੀ ਬੜੀ ਮਹਿੰਗੀ ਆ।
ਹਾਂਜੀ ਹਾਂਜੀ ਉਹ ਹਡ ਵਰਡ ਗਿਆ ਸੀ ਮੈਂ ਜਦੋਂ ਦੋ ਹਜ਼ਾਰ ਤੇਰਾਂ ਚੌਦਾਂ ਦੀ ਗੱਲ ਆ।
ਹਾਂ।
ਹਰਿਆਣੇ ਜਿਹੜਾ ਉਦੋਂ ਮਤਲਬ ਇਹ ਬਣਦਾ ਪਿਆ ਸੀ।
ਅੱਛਾ ਅੱਛਾ ਦੋ ਹਜ਼ਾਰ। ਸਤਾਰਾਂ ਕੇ ਅਠਾਰਾਂ ਸੌ ਟਿਕਟ ਆ ਸ਼ਾਇਦ ਸਤਾਰਾਂ ਅਠਾਰਾਂ ਸੌ।
ਵੰਡਰਲੈਂਡ ਦੀ
ਹਮ।
ਅੱਛਾ ਅੱਛਾ। ਆਹੋ ਇਹਨਾਂ ਵ ਸਕੂਲ ਦੇ ਜਾਣਾ ਸੀ ਤੇ ਉਹਨੇ ਬਾਈ ਸੌ ਰੁਪਇਆ ਕਿਹਾ ਸੀ। ਵੰਡਰਲੈਂਡ ਗਿਆ ਸੀ ਬੱਚੇ
ਅੱਛਾ। ਹਮ ਇਹਦੇ ਨਾਲੋਂ ਚੰਗਾ ਇੱਕ ਰੈਬੋ ਰਿਜੋਰਟ ਖੁੱਲ੍ਹਲਾ ਅੰਮ੍ਰਿਤਸਰ ਦੇ ਵਿੱਚ ਵਾਟਰ ਪਾਰਕਿੰਗ ਹੈਗੀ ਉੱਥੇ
ਉਹ ਜਿੱਥੇ ਜਲ ਪਰੀ ਹੈ ਜਿੱਥੇ
ਨਹੀਂ ਨਹੀਂ। ਝੂਲੇ ਵਗੈਰਾ ਲੱਗੇ ਆ। ਇੱਧਰ ਵਾਹ ਇਧਰ ਕਿਹੜਾ ਰੋਡ ਪੈਂਦਾ ਸੀਗਾ ਅਟਾਰੀ ਰੋਡ ਤੇ
ਅੱਛਾ ਅਟਾਰੀ ਰੋਡ ਵਾਲਾ।
ਹਾਂਜੀ ਹਾਂਜੀ। ਸਾਢੇ ਪੰਜ ਸੌ।
ਅੱਛਾ ਸਾਢੇ ਪੰਜ। ਠੀਕ ਠੀਕ ਹੈ। ਆ ਉਹ ਨਾਲੇ ਵਧੀਆ
ਹੋਰ ਕੀ ਨਾਲੇ ਕਹਿੰਦੇ ਜੇ ਤੁਸੀਂ ਛੇ ਸੌ ਰੁਪਇਆ ਪੇ ਕਰ ਦਿਓ ਫੇਰ ਨਾਲ ਉਹ ਇੱਕ ਸੂਟੀ ਬ। ਗਰ ਦਿੰਦੇ ਵਿੱਚ ਹਮ
ਠੀਕ ਹੈ।
ਪਾਪਾ ਵੀ ਕਰਨਗੇ ਤੇ-ਤੇ ਹੋਰ ਆਪਾਂ ਵੀ ਮੈਂ ਕਾ ਸੋਚ ਰੇ ਅਤ
ਆਹੋ ਓਧ ਕ ਕਿੰਨੀ ਦੂਰ ਐ ਜਲੰਧਰ ਵੱਲ ਵੀ ਵੀ
ਹਾਂਜੀ-ਹਾਂਜੀ
ਤੇ ਚਲੋ ਆਪਣੇ ਅੰਮ੍ਰਿਤਸਰ ਚ ਵਧੀਆ ਵਾ ਨਾਲੇ
ਹਾਂਜੀ ਨਾਲੇ ਜਾਣਾ। ਆ ਜਲੰਧਰ ਵੀ ਸੌਖਾ ਨੀ ਟਰੈਵਲਿੰਗ ਕਰੋ।
ਸੋ ਰੁਪਇਆ ਕਿਆ ਸੀ ਛੋਟੀ ਦੇ ਸਕੂਲ ਦਾ
ਹੂੰ
ਕੇ ਥਰਡ ਤੋਂ ਲੈ ਕੇ ਤੇ ਫੋਰਥ ਫਿਫਥ ਤੱਕ ਬੱਚਾ ਪੜ੍ਹਦਾ ਤੇ ਓਦੇ ਪੰਦਰਾਂ ਸੌ ਰੁਪਇਆ ਐਕਸਟਰਾ ਜੇ ਓਨੇ ਵੀ ਜਾਣਾ ਨਾ ਤੇ ਹੂੰ
ਠੀਕ ਐ
ਆਪਾਂ ਫਿਰ ਹੈ ਈ ਨੀ ਆ ਫਿਰ
ਹੂੰ ਗਰਮੀ ਐ ਨਾ ਬੱਚਾ ਨੂੰ ਲੈ ਕੇ ਵੀ ਬੰਦਾ ਕਿੱਥੇ ਜਾਵੇ
ਹੂੰ-ਹੂੰ ਗਰਮੀ ਬੋਤ ਐ ਹੋਰ ਠੀਕ ਹੈ ਵਧੀਆ ਅਸੀਂ ਬਣਾਏ ਸੀ ਆਲੂ ਨਿਊਟਰੀ ਬਣਾਏ ਸੀ ਰਾਤੀ
ਅੱਛਾ।
ਤੇ ਹੁਣ ਓ ਦੁਪੇਰ ਤੱਕ ਸਰ ਜਾਣਾ ਫਿਰ ਰਾਤ ਨੂੰ ਬਣਾਵਾਂਗੇ ਕੁੱਝ
ਅੱਛਾ । ਅੱਛਾ ਠੀਕ ਐ ਸਬਜ਼ੀ ਵੀ ਐ ਨਾ ਸਮਝ ਨੀ ਲੱਗਦੀ ਗਰਮੀਆਂ ਚ ਬੰਦਾ ਬਣਾਵੇਗੀ ਕੀ ਹਨਾਂ ਗਰਮੀਆਂ ਸਰਦੀਆਂ ਚ ਚਲੋ ਆਲੂ ਮਟਰ ਬਣਾ ਲੋ। ਗੋਭੀ ਗਾਜਰਾਂ ਹੋ ਗਿਆਂ
ਵੀ ਨੀ ਜੀਅ ਕਰਦਾ।
ਹਾਂਜੀ ਗਰਮੀਆਂ 'ਚ ਮੁੜ ਕੂੜ ਕੇ ਆਲੂ ਲੂ-ਆਲੂ-ਆਲੂ-ਆਲੂ
ਹਾਂਜੀ
ਮੈਂ ਵੀ ਸਵੇਰੇ ਜੀਰੇ ਵਾਲੇ ਆਲੂ ਬਣਾਏ ਹੀ ਸੁੱਕ ਕਿ
ਅੱਛਾ ਸੁੱਕੇ ਬਣਾਏ ਪਏ ਠੀਕ
ਹੁਣ ਲੱਸੀ ਲੁੱਸੀ ਬਣਾ ਕੇ ਪਿਆ ਕੇ
ਠੀਕ ਹੈ ਜੀ ਅੱਛਾ-ਅੱਛਾ
ਹਾਂਜੀ
ਨਹੀਂ ਖਾਂਦੇ ਨਾ ਫੇਰ ਦੁਪਹਿਰ ਦੇ ਟਾਈਮ ਹੀ ਖਾਈਦਾ ਵਾ ਤੇ ਸਵੇਰੇ ਪਹਿਲਾਂ ਫ ਨੌ ਕੁ ਵਜੇ ਫੇਰ ਦੁਪਹਿਰੇ ਹੁਣ ਦੋ ਕੁ ਵਜੇ
ਹੂੰ ਠੀਕ ਹੈ ਹੋਰ
ਹੋ ਠੀਕ ਹੈ ਵਧੀਆ
ਕਾਜਲ ਦੀਦੀ ਦਾ ਕੀ ਹਾਲ ਆ ਸਾਹਮਣੇ
ਉਹ ਵੀ ਠੀਕ ਉਹ ਗਏ ਸੀ ਰਾਜਸਥਾਨ
ਅੱਛਾ-ਅੱਛਾ ਇਕੱਲੇ ਗਏ ਹੀ।
ਮੁੰਡਾ ਇਹਨਾਂ ਦਾ ਤੇ ਇਹ ਆਪ ਗਏ ਹੀ ਕੁੜੀ ਘਰੇ ਹੀ
ਕੁੜੀ ਕੱਲੀ ਫਿਰ ਤਾਂ
ਕੁੜੀ ਘਰੇ ਹਾਂਜੀ ਕੱਲੀ ਉਹ ਹੈਗੇ ਨਾ ਉੱਪਰ ਕਿਰਾਏਦਾਰ ਆਏ ਕੁੜੀਆਂ ਹੀ ਆ ਬਸ ਉ ਰਹਿੰਦੀਆਂ ਜਿਹੜੀਆਂ ਤੇ ਤਾਂ ਕਰਕੇ ਉਹ ਘਰੇ ਹੀ ਹੈ। ਹੁਣ ਤੇ ਆ ਗਈ ਹੈ ਪਿਛਲੇ ਹਫ਼ਤੇ ਗਈ ਹੀ।
ਠੀਕ ਆ ਆਓ ਲੋਕੀ ਘੁੰਮਦੇ ਫਿਰਦੇ ਰਹਿੰਦੇ
ਹਾਂਜੀ-ਹਾਂਜੀ
ਹੂੰ
ਨਾ ਹੋ ਜੇ
ਹਾਂਜੀ ਹੋਰ ਚੇ ਬਸ ਬੇਟਾ ਟਿਊਸ਼ਨ ਤੇ ਗਿਆ ਸੀ ਹੁਣੇ ਆਇਆ ਵਾ ਤੇ ਗੁੜਿਆ ਖੇਡਾਂਦੀ ਏ।
ਠੀਕ ਐ।
ਹਾਂਜੀ ਮੈਂ ਵੀ ਬਸ ਮੈਂ ਕਿਹਾ ਚੱਲ ਆਪਾਂ ਵੀ ਸੋਚਣਦੇ ਹਾਂ ਕਿ ਜਾਈਏ ਨਾਨੀ ''ਘਰ ''ਬੱਚੇ ਮਗਰ ਪਏ ਆ, ਵੇਖੋ, ਹੁਣ ਕਦੋਂ ਦਾ ਪਲੈਨ। ਸਾਡ''ਮੇਰੇ ਪੇਕੇ ਜਲੰਧਰ ਜੇ।
ਅੱਛਾ। ਜਲੰਧਰ-ਜਲੰਧਰ ਕਿਹੜੀ ਥਾਂ 'ਤੇ?
ਇਹ ਪਿੰਡ ਆ, ਬਸਤੀ ਬਾਵਾ ਖੇਲ।
ਅੱਛਾ! ਠੀਕ ਏ ਦੇਖ ਲਾਂਗੇ ''ਮੈਂ ਗਈ ਜੇ। ਫੁੱਟਬਾਲ ਤੱਕ ''ਮੈਂ ਉੱਥੇ, ਮਤਲਬ, ਤਿੰਨ ਸਾਲ ਰਹੀ। ਜਲੰਧਰ
ਅੱਛਾ- ਅੱਛਾ।ਕੋਈ ਰਿਸ਼ਤੇਦਾਰੀ ਕੀ ਓਹਦਾ ਈਂ? ਅੱਛਾ, ਪੜ੍ਹਦੇ ਸੀਗੇ। ਠੀਕ ਐ।
ਹੂੰ।
''ਜਲੰਧਰ ਦੀ ਇੰਨੀ ਨੌਲੇਜ ਨਹੀਂ ਆ।
ਹਾਂਜੀ।ਉਹਦੇ ਨਾਲ ਬਸਤੀ ਬਾਵਾ ਖੇਲ ਨਾ, ਜਿਹੜੀ।
ਹਾਂਜੀ- ਹਾਂਜੀ।
ਨਾਲ ਹੀ ਹੈ, ਇਹ ਬਸਤੀ ਸ਼ੇਖ ਵੀ।
ਅੱਛਾ -ਅੱਛਾ।
ਹਾਂ।
ਹੂੰ। 'ਬਸਤੀਆਂ ਹੀ ਜ਼ਿਆਦਾ ਹੁੰਦੀਆਂ, ਜਲੰਧਰ ਹਨਾ।
ਬਸਤੀਆਂ ਜ਼ਿਆਦਾ।
ਹੂੰ, ਹੂੰ।
ਬੱਸ ਸਟੈਂਡ ਤੋਂ, ਜਦੋਂ ਉਤਰੀਦਾ ਨਾ। ਇਹ ''ਉਹਨੂੰ ਫੇਰ ਲੈਕੇ ਕਿ, ਆਟੋ ਵਗੈਰਾ ਵੀ ਬਸਤੀ ਸ਼ੇਖ ਜਾਣਾ ਹੈ ਤੇ, ਫੇਰ ਉੱਥੇ ਚਲ ਜਾਈਦਾ ਏ। ਜੀ।ਉੱਥੇ ਜੋ ਜੋਤੀਗ ਬਹੁਤ ਮਸ਼ਹੂਰ ਆ ਨਾ?
ਹਾਂ, ਹਾਂ, ਹਾ, ਠੀਕ ਐ। ਅੱਛਾ ਹੋਰ? ਬੱਸ ਠੀਕ ਐ। ਦੀਦੀ, ਵਧੀਆ। ਹੋਰ ਕੀ ਕਰਦੇ ਹੁੰਦੇ ਫਿਰ? ਕਲਕਾਰ -ਈ
ਹਾਂਜੀ -ਹਾਂਜੀ। ਫ੍ਰੀ ਬੱਸ, ਵਧੀਆ।
ਅੱਛਾ ਅੱਛਾ ਕਿਤੇ ਜੋਬ ਹੀ ਟਰਾਈ ਕਰ ਲੈਣੀ ਹੈ
ਉਹ ਵੇਖਣ ਦਾ ਆ ਜੋ ਵਾਸਤੇ ਮੈਂ ਵੇਖਣ ਦਾ ਆ
ਆਹ ਬੀਐਡ ਜਾਂ ਕਰਲੋ ਨਾ ਬੀਏ ਕੀਤੀ ਜਾਂ ਬੀਐਡ ਕਰ ਲੋ।
ਹੁਣ ਦਾ ਗੈਬ ਬੜਾ ਪੈ ਗਿਆ। ਦੋ ਹਜ਼ਾਰ ਪੰਦਰਾਂ ਦੀ ਤੇ
ਮੇਰੇ ਵਾਲਾ ਹਾਲ ਹਾਂਜੀ।
ਹੁਣ ਮਤਲਬ ਆਪਾਂ ਜਾਂ ਤੇ ਉਦੋਂ ਨਾਲ ਦੀ ਨਾਲ
ਕਰ ਲੈਂਦੇ ਹਾਂ ਥੋੜਾ ਸੌਖਾ ਹੋ ਜਾਂਦਾ।
ਹੋ ਜਾਣਾ ਹੀ।
ਹਮ।
ਹੁਣ ਫਿਰ ਗੈਪ ਵੀ ਬੜਾ ਵਾ ਤੇ ਤਾਂ ਕਰਕੇ
ਹਾਂਜੀ ਚਲੋ।
ਹਾਂਜੀ। ਠੀਕ ਹੈ ਜੀ। ਹੋਰ ਠੀਕ ਹੈ ਜੀ ਵਧੀਆ।
ਹਾਂਜੀ ਠੀਕ ਆ। ਵਧੀਆ ਜਿਹੜਾ ਟਾਈਮ ਲੰਘ ਜਾਵੇ।
ਹਾਂਜੀ ਹਾਂਜੀ ਹੋਰ? ਰਰਾਵੇ। ਗੁੜੀਆ ਬਹਿ ਗਈ ਆ ਕੇ ਉੱਥੇ ਰਸੋਈ ਚ ਨਾਲ ਹਾਂਜੀ।
ਅੱਛਾ ਅੱਛਾ ਬੜੀ ਕਿਉਟ ਆ ਨਾ ਛੋਟੀ ਕੁੜੀ ਦਾ।
ਛੋਟੀ ਹਾਂਜੀ। ਉਹ ਨਾ ਇਹਦੀ ਸਿਹਤ ਸੂਹਤ ਨੀ ਬਣਦੀ ਪਤਲੀ ਜਿ ਹੈ।
ਹਮ। ਤੇ ਉਹ ਵੱਡੀ ਕੁੜੀ ਆ ਕਿਤੇ ਜਾਂਦੀ ਟਿਊਸ਼ਨ?
ਉਹ ਆਵੇ ਸਾਡੀ ਗਲੀ ਚ ਕੁੜੀ ਕੁੜੀ ਵਵਾ ਪੜੀ ਪੁੜੀ ਆ। ਉਹ ਹਿੰਦੂ ਸਭਾ ਕੋਲਜ ਲਾਗੇ ਉੱਥੇ ਟਿਊਸ਼ਨ ਸੈਂਟਰ ਆ। ਉੱਥੇ ਪੜ੍ਹਾਉਂਦੀ ਪਹਿਲਾਂ ਫੇਰ ਉੱਥੋਂ ਆ ਕੇ ਤੇ ਫੇਰ ਬੱਚੇ ਘਰੇ ਚੇਪੜਾ ਹੁੰਦੀ ਏ।
ਹੂੰ ਮ ਆਹੋ ਟਿਊਸ਼ਨਾਂ ਦਾ ਵੀ। ਬੜਾ ਔਖਾ ਵਾ ਮੈਡਮ ਇਹਨੇ ਜਿਹੜੀ ਪਹਿਲੀ ਟਿਊਸ਼ਨ ਮੈਡਮ ਇਹਨੇ ਤੇ।
ਪਹਿਲਾਂ ਪਹਿਲੇ ਕੁੀ ਜਿਹੜੀ ਹੈ ਨਾ ਇਹ ਸਕੂਲ ਚ ਪੜ੍ਹਾ ਕੇ ਆਉਂਦੀ। ਹੁਣ ਉਹ ਉੱਥੇ। ਟਿਊਸ਼ਨ ਸੈਂਟਰ ਤੇ ਫਿਰ। ਘਰੇ ਆ ਕੇ ਪੜ੍ਹਾਉਂਦੀ ਹੈ। ਹਾਂਜੀ।
ਹੂੰ। ਠੀਕ ਹੈ ਹੋਰ।
ਬੱਚੇ ਉੱਥੇ ਹੀ ਜਾਂਦੇ ਆ ਜਿਹੜੇ ਤੁਹਾਡੇ ਲਾਗੇ ਹੈ ਨਾ।
ਹਾਂਜੀ-ਹਾਂਜੀ ਉਹੀ। ਉਹ ਤੇ ਬੁਲਾਉਂਦੇ ਨੀ ਮੈਡਮ ਤੇ ਜਿਹੜੇ ਜਿੱਥੇ ਪਹਿਲਾਂ ਜਾਂਦੇ ਸੀ ਆਪਣੀ ਬੱਚੇ।
ਹਾਂਜੀ-ਹਾਂਜੀ ਉਹ ਤੇ ਗੁੱਸ ਗੁੱਸੇ ਨਾਲ ਬੜੇ ਵੇਖਦੀ ਆ ਤੇ ਪਤਾ ਨੀ ਆਪਾਂ ਜਿੱਦਾਂ ਠੀਕ ਹੈ।
ਤੁ ਜਿੰਨੇ ਕਿੰਨੇ ਕੁ ਪੈਹੇ ਰੱਖ ਲਏ? ਚਲੋ। ਅਗਲੇ ਦੀ ਮਰਜੀ ਹੈ ਨਾ ਕੀ ਕਰ ਸਕਦੇ ਆ।
ਨਹੀਂ ਨਾਲੇ ਮਤਲਬ ਆਹੋ ਆਪਣੀ ਮਰਜੀ ਜਿੱਦਾਂ ਮਤਲਬ ਜੇ ਸਾਨੂੰ ਵਧੀਆ ਤਾਂ ਹੀ ਜਾਵਾਂਗੇ ਨਾ।
ਹੋਰ ਕੀ ਹਾਲੇ ਮੇਨ ਗੱਲ। ਕਿ ਦੀਦੀ ਆਪਾਂ ਪੈਸੇ ਪੂਰੇ ਪੇ ਕਰਨੇ ਆ ਤੇ ਬੱਚਿਆਂ ਦਾ ਰਿਜਲਟ ਤੇ ਮਿਲੇ ਸਾਨੂੰ। ਰਿਜ਼ਲਟ ਹੀ ਨੀ ਮਿਲਦਾ ਪਿਆ। ਤੇ ਟਾਈਮ ਥੋੜੀਈ ਪਾਸ ਕਰਨਦੇ ਆਪਾਂ ਹਨਾ।
ਹੂੰ।
ਹਾਂ।
ਨਾਲੇ ਉਹਨੇ ਇੱਕ ਦਿਨ ਨ ਉੱਤੇ ਜਾਣ ਦੇਣ ਦੀ ਫੀਸ ਚਾਹੀਦੀ ਮੈਨੂੰ ਫੀਸ ਦੋ।
ਉਹੀ ਨਾ ਹੁਣ।
ਚਲੋ ਹੋ ਹੀ ਜਾਂਦਾ ਵਾਧਾ ਘੱਟਾ ਨਾ ਫੀਸ ਦਾ ਵਾ।
ਚਲੋ ਬਨਾਲੀ ਰੋਟੀ?
ਨਹੀਂ ਲੱਗੇ ਬਣਾਉਣ।
ਬਣਾ ਲਓ ਫੇਿਰ ਮੈਂ ਸ਼ਾਮ ਨੂੰ ਕਰੂੰਗੀ। ਠੀਕ ਹੈ ਜੀ ਓਕੇ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ।